ਹੂ।
ਹੈਲੋ,
ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਕੀ ਹਾਲ- ਚਾਲ ਨੇ।
ਵਧੀਆ- ਵਧੀਆ ਤੁਸੀਂ ਸੁਣਾਓ?
ਠੀਕ- ਠਾਕ ਵੀ ਵਧੀਆ। ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ।
ਹੈਲੋ,
ਹਾਂਜੀ -ਹਾਂਜੀ।
ਹੁਣ ਆ ਰਹੀ ਹੈ ਆਵਾਜ਼।
ਹਾਂਜੀ, ਹੁਣ ਆ ਰਹੀ ਹੈ ਜੀ, ਹੋਰ ਕੀ ਹਾਲ- ਚਾਲ ਨੇ।
ਬਸ ਵਧੀਆ। ਤੁਸੀਂ ਦੱਸੋ?
ਠੀਕ- ਠਾਕ ਜੀ ਵਧੀਆ। ਕੀ ਕਰਹਿ ਰਹੇ ਹੋ?
ਕੁਛ ਨਹੀਂ ਬਸ ਰੋਟੀ- ਪਾਣੀ ਖਾ ਕੇ ਅਟੇ। ਤੁਸੀਂ ਦੱਸੋ ਕੀ ਖਾਧਾ?
ਕੜੀ ਤੇ ਨਾਲ ਚੌਲ ਬਣਾਏ ਸੀ ਹੋਣੇ ਖਾ ਕੇ ਹਟੇ ਆਪਾਂ ਵੀ ਰੋਟੀ।
ਠੀਕ ਹੈ। ਅਸੀਂ ਵੈਸੇ ਰੋਟੀ ਨਹੀਂ ਖਾਧੀ।
ਹਾਂਜੀ।
ਅਸੀਂ ਸਪਰਿੰਗ ਰੋਲ ਖਾਧੇ।
ਹੋਰ ਉਹ ਨਾਲ ਜਿੰਨੀ ਰੋਟੀ ਖਾਣੀ ਰੋਟੀ ਬਣਾ ਲੀ। ਨਾਲ, ਫ਼ਿਰ ਜਿਨੇ ਚੌਲ ਖਾਣੇ ਚੌਲ ਬਣਾ ਲੇ।
ਹਾਂਜੀ- ਹਾਂਜੀ।
ਹਾਂਜੀ। ਹੋਰ।
ਹੋਰ ਤੇ ਵਧੀਆ।
ਠੀਕ ਹੈ। ਸ਼ੁਰ ਮੈ ਕੇ -ਹਾਂਜੀ।
ਕਿੰਨੀ ਏਜ ਹੈ ਤੁਹਾਡੀ?
ਮੇਰੀ ਹੈਗੀ ਥਰਟੀ ਪਲੱਸ ਐ।
ਓਕੇ-ਓਕੇ।
ਹਾਂਜੀ-ਹਾਂਜੀ ਤੇ ਮੈਂ ਕਹਿ ਰਹੀ ਤੁਹਾਨੂੰ ਕਿ ਛੁੱਟੀਆਂ ਕਿਤੇ ਗਏ ਨੀ ਘੁੰਮਣ ਤੁਸੀਂ।
ਅਸੀਂ ਗਏ ਸੀ ਘੁੰਮਣ ਵਾਸਤੇ।
ਅੱਛਾ।
ਪਹਾੜਾਂ ਵਿੱਚ ਗਏ ਸੀ।
ਤੁਹਾਨੂੰ ਵੈਸੇ ਮਤਲਬ ਕਿੱਥੇ ਜਾਣਾ ਪਸੰਦ ਐ? ਪਹਾੜਾਂ ਵਿੱਚ ਕਿ ਜਿੱਦਾਂ ਆਪਣੇ ਇੱਧਰ ਨੋਰਮਲ ਆ। ਇਦਾਂ
ਲੋਕਲ ਜਾਣਾ ਹੀ ਵਧੀਆ ਲੱਗਦਾ ਐ, ਪਹਾੜਾਂ ਵਿੱਚ ਮੈਂ ਗਈ ਤਾਂ ਹੈਗੀ ਸੀ ਬਟ ਮੈਨੂੰ ਇੰਨਾ ਵਧੀਆ ਵਧੀਆ ਐਕਸਪੀਰੀਅੰਸ ਨਹੀਂ ਹੋਇਆ।
ਅੱਛਾ ਮਤਲਬ ਤੁਹਾਨੂੰ ਵੀ ਇਦਾਂ ਹੀ ਵਧੀਆ ਲੱਗਦਾ ਹੈਨਾ।
ਹਾਂਜੀ-ਹਾਂਜੀ।
ਠੀਕ ਐ ਤੇ ਜੇ ਤੁਸੀਂ ਇਹੀ ਸਵਾਲ ਮੈਨੂੰ ਪੁੱਛਦੇ ਕਿ ਮੈਂ ਕਹਿਣਾ ਸੀ ਕਿ ਪਹਾੜਾਂ ਵਿਚ ਮੈਨੂੰ ਵਧੀਆ ਲੱਗਦਾ ਐ।
ਓਕੇ-ਓਕੇ। ਮੈਨੂੰ ਲੱਗਦਾ ਆ ਕਿ ਜਿਹੜੇ ਪਹਾੜ ਆ ਇਹ ਵੀ ਮਿੱਟੀ ਦੇ ਬਣੇ ਟਿੱਬੇ ਜਿਹੇ ਹੀ ਆ।
ਇਹਨਾਂ ਦਾ ਕੀ ਵੇਖਣਾ ਆ।
ਸਹੀ ਐ ਪਰ ਜਿੱਥੇ ਇਹ ਗਏ ਮਤਲਬ ਜਿੱਥੇ ਹੁੰਦੀ ਨਾ ਹਰਿਆਵਣੀ ਜੀ, ਜਿਣੇ ਹਰੇ-ਹਰੇ ਦਿਸਦੇ ਆ।
ਹਾਂਜੀ-ਹਾਂਜੀ।
ਤੇ ਜਾਂ ਜਿੱਥੇ ਬਰਫ਼ ਹੋਵੇ, ਜਿੱਦਾਂ ਹੇਮਕੁੰਟ ਸਾਹਿਬ ਹੋ ਗਿਆ ਹਨਾ।
ਹਾਂਜੀ-ਹਾਂਜੀ।
ਏਦਾਂ-ਏਦਾਂ ਦੇ ਵਧੀਆ ਲੱਗਦੇ ਹੈਨਾ, ਤੁਹਾਡੇ ਹਿਸਾਬ ਨਾਲ
ਸਹੀ ਗੱਲ ਆ ਪਰ ਅਗਰ ਹੇਮਕੁੰਟ ਸਾਹਿਬ ਵੀ ਜਾਣਾ ਹੋਵੇ ਤਾਂ ਲੱਤਾਂ ਕਸ ਜਾਣਾ।
ਹਾਂਜੀ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਐ।
ਹੈਲੋ।
ਹਾਂਜੀ-ਹਾਂਜੀ, ਥੋੜਾ ਜਿਹਾ ਨਾ ਨੈਟਵਰਕ ਚ ਹੋ ਜਾਓ। ਮੈਂ ਕਿਹਾ ਫ਼ੇਰ ਕੋਈ ਪ੍ਰੋਬਲਮ ਨਾ ਹੋਵੇ ਗੱਲ ਕਰਨ ਚ।
ਸੋਰੀ-ਸੋਰੀ ਸਾਡੇ ਮਗਰ ਕੂਲਰ ਚੱਲਣ ਦਿਆਂ ਸੀ ਉਹਦੀ ਆਵਾਜ਼ ਆ ਰਹੀ ਹੈ।
ਠੀਕ ਐ ਜੀ।
ਹਾਂਜੀ।
ਤੇ ਅਸੀਂ ਤੇ ਗਏ ਹੋਏ ਸੀ, ਪਿਛਲੇ ਹਫ਼ਤੇ ਇਥੇ ਅਨੰਦਪੁਰ ਸਾਹਿਬ ਗਿਆਏ ਸੀ।
ਓਕੇ, ਕੀ-ਕੀ ਦੇਖਿਆ ਤੁਸੀਂ ਉੱਥੇ?
ਅਨੰਦਪੁਰ ਸਾਹਿਬ ਅਸੀਂ ਗੁਰਦੁਆਰੇ ਦੇਖ ਕੇ ਆਏ ਸੀ।
ਅੱਛਾ।
ਗੁਰਦੁਆਰੇ ਦੇਖੇ ਐ, ਹਾਂਜੀ।
ਠੀਕ ਆ, ਬਹੁਤ ਵਧੀਆ।
ਹਾਂਜੀ, ਕੇਸਗੜ੍ਹ ਸਾਹਿਬ ਰੋਜ਼ ਸ਼ਾਮ ਨੂੰ ਸ਼ਸਤਰ ਦਿਖਾਉਂਦੇ ਹਨਾ।
ਹਾਂਜੀ। ‌
ਰਹਿਰਾਸ ਸਾਹਿਬ ਦੇ ਪਾਠ ਤੋਂ ਬਾਅਦ ਵਿੱਚ ਤੇ ਉਹ ਬਹੁਤ ਵਧੀਆ ਲੱਗਾ ਮੈਨੂੰ ਇੱਕ ਉਹ। ਫੇਰ ਅਸੀਂ, ਹਾਂਜੀ ਫੇਰ ਅਸੀਂ ਅਗਲੇ ਦਿਨ ਗਏ। ਬਾਬਾ ਬੁੱਢਨ ਸ਼ਾਹ ਜੀ ਦੇ, ਗੁਰਦੁਆਰੇ ਬਾਬਾ ਗੁਰਦਿੱਤਾ ਜੀ ਦੇ ਕੀਰਤਪੁਰ ਸਾਹਿਬ ਫਿਰ ਵੀਪੌਰ ਸਾਹਿਬ।
ਤੁਸੀਂ ਕਿਹਦੇ ਨਾਲ ਗਏ ਸੀ?
ਆਪਣੇ ਫੈਮਿਲੀ ਦੇ ਨਾਲ ਹੀ ਗਏ ਸੀ, ਮੈਂ ਸੀ ਮੇਰੇ ਹਸਬੈਂਡ ਸੀ, ਤੇ ਬੇਟੀਆਂ ਸੀ ਦੋਵੇਂ।
ਅੱਛਾ, ਤਾਡੇ ਹਸਬੈਂਡ ਵੀ ਹੈਗੇ ਆ।
ਤੁਹਾਨੂੰ ਕੀ ਲੱਗਦਾ?
ਸੋਰੀ-ਸੋਰੀ।
ਮੈਂ ਮੈਰੀਡ ਹਾ। ਹੈਲੋ।
ਸੋਰੀ ਸੋਰੀ ਆਵਾਜ਼ ਘੱਟ ਹੋ ਗਈ ਸੀ।
ਓਕੇ ਓਕੇ ਜੀ। ਹੋਰ ਸੁਣਾਓ ਤੁਸੀਂ ਆਪਣੇ ਬਾਰੇ ਦੱਸੋ ਕੁੱਝ ਤੁਹਾਡਾ
ਸਟਡੀ ਕਰਦੀ ਪਈ ਹਾਂ ਮੇਰੀ ਏਜ ਨਾਈਨਟੀਨ
ਅਛਾ ਜੀ ਕਿਵੇਂ ਕਿਵੇਂ ਲੱਗ ਰਹੀਆਂ ਤੁਹਾਡੀਆਂ ਛੁੱਟੀਆਂ ਫੇਿਰ
ਛੁੱਟੀਆਂ ਵਧੀਆ ਹੀ ਲੰਘੀਆਂ ਸੀ ਹੁਣ ਤਾ ਫਿਰ ਤੋਂ ਕੋਲਜ ਵਗੈਰਾ ਸਟਾਰਟ ਹੋ ਗਈ।
ਅੱਛਾ ਜੀ ਅੱਛਾ।
ਬਹੁਤ ਗਰਮੀ ਲੱਗਦੀ ਬਹੁਤ ਜ਼ਿਆਦਾ
ਹਾਂ ਹਾਂ ਗਰਮੀ ਤੇ ਹੈ ਵੀ ਬਹੁਤ ਜ਼ਿਆਦਾ ਮੈਂ ਮਾੜਾ ਜਿਹਾ ਦਰਵਾਜ਼ੇ ਤੋਂ ਬਾਹਰ ਗਈ ਤੇ ਕਿਤੇ ਗਰਮੀ
ਹਮ ਸਾਡੇ ਤੇ ਏਸੀ ਵੀ ਨੀ ਹੈਗਾ ਸੁਖ ਨਾਲ
ਹਮ
ਹਾਂਜੀ।
ਏ ਸੀ ਨਾ ਥੋੜਾ ਜਿਹਾ ਇਹ ਹੈ ਕਿ ਜਿੱਦਾਂ ਹੁਣ ਕਮਰੇ ਚ ਏਸੀ ਚੱਲ ਰਿਹਾ ਨਾ ਤੇਵੇਂ ਇੱਧਰ ਡਰਾਇੰਗ ਨੂੰ ਆ ਕੇ ਬੈਠੇ ਤੇ ਜਦੋਂ ਆਪਾਂ ਏਸੀ ਵਾਲੇ ਕਮਰੇ ਚ ਬਾਹਰ ਨਿਕਲਦੇ ਨਾ ਤੇ ਬਹੁਤ ਗਰਮ ਲੱਗਦੀ ਹੈ।
ਇਹ ਚੀਜ਼ ਮੈਂ ਵੀ ਮਹਿਸੂਸ ਕੀਤੀ ਹੈ ਕਿ ਜਿਹੜੇ ਬੰਦੇ ਏ ਸੀ ਵਿੱਚ ਰਹਿੰਦੇ ਆ ਉਹਨਾਂ ਨੂੰ ਜ਼ਿਆਦਾ ਗਰਮੀ ਮਹਿਸੂਸ ਹੁੰਦੀ ਸਾਡੇ ਵਰਗੇ ਬੰਦਿਆਂ ਨਾਲੋਂ
ਹਾਂ ਹਾਂ।
ਅਸੀਂ ਜਿੱਦਾਂ ਕੂਲਰ 'ਚ ਰਹਿਣ ਗਿੱਜੇ ਹਾਂ ਅਤੇ ਹਾਂ ਅਸੀਂ ਬਾਹਰ ਵੀ ਜਾਂਦੇ ਹਾਂ ਲੋਕ ਮਰੂ ਮਤਲਬ ਕਿ ਮੇਰੀਆਂ ਸਹੇਲੀਆਂ ਵਾ ਇੱਦਾਂ ਬਾਹਰ ਜਾਂਦੀਆਂ ਤੇ ਉਹ ਤੇ ਨਾਲ ਹੀ ਡਿੱਗਣ ਪੈ ਜਾਂਦੀਆਂ ਤੇ ਮੈਂ ਉਹਨਾਂ ਦੇ ਲਾਗੇ ਤਾਕਤਵਰ ਲੱਗਦੀ ਆ
ਹੀ ਨਾ ਉੱਥੇ ਅਨੰਦਪੁਰ ਸਾਹਿਬ ਹੋ ਗਿਆ ਚੱਲ ਗਏ ਇੱਕ ਦੁਕਾਨ ਤੇ
ਅੱਛਾ।
ਥੋ ਮਤਲਬ ਅਸੀ ਕੋਈ ਸਮਾਨ ਲੈਣਾ ਹੀ, ਜਿੱਦਾਂ ਬੱਚਿਆਂ ਦੇ ਖਿਡੌਣੇ ਵਗੈਰਾ ਤੇ ਮੈਨੂੰ ਗਰਮੀ ਲੱਗੇ। ਤੇ ਮੈਂ ਮੈਂ ਕਿਹਾ ਛੇਤੀ ਛੇਤੀ ਵੀ ਬੱਚਾ ਪੱਕਾ ਹੋਏ ਤੇ ਚੱਲ ਜੀਏ।
ਸਹੀ ਗੱਲ ਆ। ਇਹ ਇਹਦੇ ਵਿੱਚ ਮੈਨੂੰ ਲੱਗਦਾ ਹੈ ਇਹਦੇ ਵਿੱਚ ਏਦੇ ਚ ਤੁਹਾਡੀ ਵੀ ਨਹੀਂ ਗ਼ਲਤੀ ਕਿ ਤੁਸੀਂ ਗਿੱਝ ਚੁੱਕੇ ਜੇ ਇਹਦੇ ਵਿੱਚ ਤੁਹਾਡੀ ਗ਼ਲਤੀ ਨਹੀਂ ਹੈ।
ਨਾ ਨਾ ਬਿਲਕੁਲ ਨਹੀ।
ਸਹੀ ਗੱਲ ਐ।
ਨਹੀਂ ਪਰ ਜਦੋਂ ਬਚਪਨ ਦੇ ਵਿੱਚ ਜਦੋਂ ਕਿਹੜੇ ਕਿਹੜੇ ਏ ਸੀ ਕਿਤੇ ਹੁੰਦੇ ਸੀ ਉਦੋਂ ਆਪਣੇ
ਹਾਂਜੀ ਹਾਂਜੀ।
ਮੈਰਿਜ ਤੋਂ ਪਹਿਲਾਂ ਵੀ ਮੈਨੂੰ ਉਦੋਂ ਵੀ ਬੜੀ ਲੱਗਦੀ ਹੁੰਦੀ ਸੀ ਫਿਰ ਮਤਲਬ ਜਦੋਂ ਅਸੀਂ ਜਲੰਧਰ ਚਲੀ ਗਈ। ਤਿੰਨ ਸਾਲ ਉੱਥੇ ਲਾ ਕੇ ਆਏ
ਤੁੂਸੀਤੇ ਫਿਰ ਸੈਨਸੀਟਿਵ ਹੋ।
ਹਾਂਜੀ ਬਹੁਤ ਜਿਆਦਾ ਗਰਮੀ ਲਗਦੀ।
ਅੱਛਾ‌‌‌‌, ‌‌‌ਤੂਹਾਡੀ ਬੇਟੀ ਕਿੰਨੀ ਏਜ ਆ।
ਮੇਰੀ ਬੇਟੀ ਦੀ ਇੱਕ ਦੀ ਦਸ ਸਾਲ ਹੈ ਤੇ ਇੱਕ ਦੀ ਤਿੰਨ ਸਾਲ ਹੈ। ਹੁਣ ਇਹਨਾਂ ਦੇ ਵੀ ਸਕੂਲ ਓਪਨ ਹੋ ਜਾਣੇ ਆ।
ਅੱਛਾ ਏਨੀਆਂ ਵੱਡੀਆਂ ਬੇਟੀਆਂ ਤੁਹਾਡੀਆਂ।
ਹਾਂਜੀ ਹਾਂਜੀ, ਇੱਕ ਮਤਲਬ ਇੱਕ ਦਾ ਛੇ ਤਰੀਕ ਨੂੰ ਸਕੂਲ ਹੈ। ਇੱਕ ਦਸ ਸੱਤ ਨੂੰ ਹੈ ਇਹ ਵੀ ਮਤਲਬ
ਮੈਨੂੰ ਲੱਗਾ ਤੁਸੀਂ ਮਤਲਬ ਕਿ ਅਜੇ ਜ਼ਿਆਦਾ ਹੀ ਮਤਲਬ ਥਰਟੀ ਵਨ ਥਰਟੀ ਟੂ ਦੇ ਮਤਲਬ ਤੁਹਾਡੀ ਆਵਾਜ਼ ਤੌ ਇੱਦਾਂ ਲੱਗਦਾ ਕਿ ਤੁਸੀਂ ਨਹੀਂ ਹੋ। ਬੱਚਿਆਂ ਵਾਲੈ ਜੇ।
ਅੱਛਾ ਜੀ‌‌। ਠੀਕ ਠੀਕ ਹੈ ਜੀ ਚਲੋ। ਠੀਕ ਹੈ ਜੀ ਹਾਂਜੀ ਹਾਂਜੀ ਹੋਰ ਸੁਣਾਓ ਤੁਸੀਂ।
ਤੁਹੀ ਵੀ ਮੇਰੀ ਤਾਰੀਫ਼ ਕਰ ਦੋ।
ਤੁਹਾਡੀ ਆਵਾਜ਼ ਵੀ ਬਹੁਤ ਪਿਆਰੀ ਆ ਰਹੀ ਹੈ ਮੈਂ ਬਸ ਇਹੀ ਕਹਿਣਾ ਕਿ ਥੋੜਾ ਜਿਹਾ ਨਾ ਉਚੀ ਅਵਾਜ ਚ ਗੱਲ ਕਰੋ ਨੈਟਵਰਕ ਪ੍ਰੋਬਲਮ ਨਾ ਹੋਏ। ਹਾਂਜੀ ਹਾਂਜੀ ਜਿੱਥੇ ਨੈਟਵਰਕ ਵਧੀਆ ਆ ਰਿਹਾ ਨਾ ਉੱਥੇ ਹੀ ਜਾਓ।
ਜਿੱਥੇ ਨੈੱਟਵਰਕ ਵਧੀਆ ਆ ਰਿਹਾ ਉੱਥੇ ਆਵਾਜ਼ ਬਹੁਤ ਜਾਂਦਿਏ ਬਹਾਰ।
ਅੱਛਾ ਜੀ ਠੀਕ ਹੈ ਚਲੋ ਫੇਰ ਤੁਸੀਂ ਦੱਸੋ। ਕਿ ਤੁਹਾਨੂੰ ਕਿਸ ਤਰ੍ਹਾਂ ਦਾ ਮਤਲਬ ਖਾਣਾ ਪਸੰਦ ਹੈ ਜਿਵੇਂ ਕਿ ਸਬਜ਼ੀ ਵਗੈਰਾ ਕਿਹੜੀ ਕਿਹੜੀ? ਅੱਜ ਦੇ ਕਮ।
ਮੈਨੂੰ ਹਰ ਤਰ੍ਹਾਂ ਦੀ ਸਬਜ਼ੀ ਪਸੰਦ ਹੈ ਬਸ ਮੈਨੂੰ ਸ਼ਲਗਮ ਵਗੈਰਾ ਅੱਛੀ ਨਹੀਂ ਲੱਗਦੀ।
ਅੱਛਾ।
ਤੁਹਾਨੂੰ ਤੁਸੀਂ ਦੱਸੋ ਅਪਣੀ ਚੋਵਾਏਸ।
ਮੈਨੂੰ ਗਰਮੀਆਂ ਵਿੱਚ ਮੈਨੂੰ ਤੇ ਮਤਲਬ ਜਿੱਦਾਂ ਕਾਲੇ ਛੋਲੇੇ ਹੋ ਗਏ ਹਨਾ। ਭਿੰਡੀਆਂ ਕਰੇਲੇ ਐਵੇ ਦੀ ਸਬਜ਼ੀਆਂ ਵਧੀਆ ਲੱਗਦੀਆਂ। ਨਾਲ ਤਾਂ ਰਾਏਤੇ ਵਾਲਾ ਦਹੀਂ ਹੋ ਗਿਆ ਤੇ ਸਿਆਲ ਵਿੱਚ ਹਾਂਜੀ ਸਿਆਲ ਵਿੱਚ ਆਪਣਾ ਹੋ ਗਿਆ ਸਾਗ ਸ਼ਲਗਮ ਗਾਜਰ।
ਮਤਲਬ ਤੁਸੀਂ ਸਾਰਾ ਕੁੱਝ ਹੀ ਖਾ ਲੈਂਦੇ ਵੇ।
ਹਾਂਜੀ ਹਾਂਜੀ।
ਅਸੀਂ ਖਾਂਦੇ ਨਹੀਂ ਹਾਂ ਸਾਨੂੰ ਖਵਾਇਆ ਜਾਂਦਾ ਏ।
ਹਾਂਜੀ ਮਤਲਬ ਘੀਆ ਕੱਦੂ ਸਾਰਾ ਜਿਹੜਾ ਉਹ ਨੀ ਮੈਨੂੰ ਪਸੰਦ।
ਓ ਵਾਓ।
ਉਹਦਾ ਵੈਸੇ ਰਾਇਤਾ ਜਿਹੜਾ ਵਧੀਆ ਲੱਗਦਾ ਹੈਨਾ।
ਪਰ ਮੈਨੂੰ ਕੀ ਆ ਤੇ ਕੱਦੂ ਵਧੀਆ ਲੱਗਦੇ ਨੇ।
ਹਮ ਹਮ।
ਉਹ ਸ਼ੁਰੂ ਤੋਂ ਸਾਡੇ ਮੰਮਾ ਸਾਨੂੰ ਧੱਕੇ ਨਾਲ ਖਵਾ ਦਿੰਦੇ ਰਹੇ ਆ।
ਮਤਲਬ ਉਹ ਹੁੰਦਾ ਵੈਸੇ ਵਧੀਆ ਵਾ। ਹਾਰਟ ਵਾਸਤੇ ਵਧੀਆ ਏ ਵੈਸੇ ਵੀ ਅਖਾਂ ਵਾਸਤੇ। ਤੇ ਕਹਿੰਦੇ ਹਰੀਆਂ ਸਬਜ਼ੀਆਂ ਖਾਓ ਅ ਅੱਖਾਂ ਦੀ ਰੋਸ਼ਨੀ ਵਾਸਤੇ। ਹ ਤੇ ਹੋਰ ਤੁਸੀਂ ਦੱਸੋ ਫਿਰ।
ਅਸੀਂ ਹਰਿਆਂ ਨਹੀ ਖਾਂਦੇ ਪੀਲੀਆਂ ਸਬਜ਼ੀਆਂ ਖਾਂਦੇ ਹਾਂ।
ਹਮ।
ਜਿਵੇਂ ਕੀ ਪਨੀਰ ਮਕਰੋਨੀ।
ਹਮ ਹਮ।
ਤੁਹੀ।
ਗਰਮੀ ਵਿੱਚ ਵੀ ਨਾ ਜਿੱਦਾਂ ਹੁਣ ਮੰਨ ਲਓ ਆਪਾਂ ਖਾਣਾ ਬਣਾਉਣਾ ਵਾਨਾਂ ਵੇ। ਮਿੰਟ ਨੀ ਇੱਥੇ ਖਲੋਤਾ ਜਾਂਦਾ ਹਨਾ ਰਸੋਈ ਵਿੱਚ ਉਦੋਂ ਹੁੰਦਾ ਕਿ ਜਲਦੀ ਜਲਦੀ ਆਪਾ ਖਾਣਾ ਬਣਾ ਕੇ ਬਾਹਰ ਚਲੇ ਜਾਈਏ ਛੇਤੀ।
ਸਹੀ ਗੱਲ ਆ।
ਹਾਂ ਤੇ ਮੈਂ ਮੈਗੀ ਵਗੈਰਾ ਮਕਰੋਉਣੀ ਉਹ ਤਾਂ ਮਤਲਬ ਵਧੀਆ ਲੱਗਦੀ ਹੈ ਵੈਸੇ। ਪਰਅ ਹੁੰਦਾ ਵੀ ਜਿੱਦਾਂ ਆਪਾਂ ਠੰਡੀ ਜਹੀ ਥਾਂ ਤੇ ਬਹਿ ਕੇ ਖਾਈਏ ਨਾ ਫੇਰ ਮਜ਼ਾ ਆਉਂਦਾ ਜਿੱਦਾਂ ਕੋਈ ਆਪਾਂ ਨੂੰ ਬਣਾ ਕੇ ਦੇਵੇ। ਖੁਦ ਦਾ ਹਾਂ ਖੁਦ ਦਾ ਬਣਾਇਆ ਹੋਇਆ ਨੀਂ ਪਸੰਦ ਲੱਗਦਾ ਨਾ।
ਪਸੰਦ ਤਾਂ ਆਉਂਦਾ ਹੈ ਪਰ ਜੀਅ ਨੀ ਕਰਦਾ ਬਣਾਉਣ ਨੂੰ।
ਹਮ।
ਚਾਹ ਪੀਣ ਨੂੰ ਜੀਅ ਵੀ ਕਰਦਾ ਪਰ ਬਣਾਉਣ ਨੂੰ ਜੀਅ ਨੀ ਕਰਦਾ।
ਹਮ ਹਮ।
ਬਹੁਤ ਗਰਮੀ ਲੱਗਦੀ ਹੈ ਉੱਤੋਂ ਚਾਹ ਵੀ ਇੰਨੀ ਗਰਮ ਹੁੰਦੀ ਹੈ ਫੇਰ ਆਪਾ ਫੇਰ ਵੀ ਅਸੀਂ ਪੀ ਜਾਂਦੇ ਗਰਮੀ ਚ ਵੀ।
ਹ ਉਹ ਤੁਸ਼ੀ ਗਏ ਆਂ ਅਨਦਪੁਰ ਸਾਹਿਬ ਵਗੈਰਾ
ਅਸੀਂ ਅਨੰਦਪੁਰ ਸਾਹਿਬ ਇੱਕ ਵਾਰੀ ਗਏ ਸੀ ਉਦੋਂ ਸਾਡੇ ਨਾਨੀ ਹੁੰਦੇ ਸੀ। ਉਸ ਤੋਂ ਬਾਅਦ ਸਾਨੂੰ ਟਾਈਮ ਨਹੀਂ ਮਿਲਿਆ।
ਕਿੱਦਾਂ ਦੇ ਉਥੇ ਹੀ ਜਾ ਕੇ ਕਿੱਦਾਂ ਦਾ ਲੱਗਦਾ ਤੁਹਾਨੂੰ
ਉਦੋਂ ਹੀ ਛੋਟੇ ਹੁੰਦੇ ਸੀ ਹੁਣ ਚੇਤਾ ਨਹੀਂ ਆ।
ਫਿਰ ਅਸੀਂ ਮਤਲਬ ਹਾਂਹੀ। ਜਦੋਂ ਗਏ ਹੈਨਾ ਅਨੰਦਪੁਰ ਸਾਹਿਬ ਅਸੀਂ ਮਤਲਬ ਸੋਮਵਾਰ ਵਾਲੇ ਦਿਨ ਗਏ ਆਂ ਤੇ ਬੁੱਧਵਾਰ ਆਏ ਤੇ ਉਥੋ ਫਿਰ ਆਉਂਦੇ ਹੋਏ ਅਸੀਂ ਸਰਹੰਦ ਤੇ ਚਮਕੌਰ ਸਾਹਿਬ ਮੱਥਾ ਟੇਕ ਕੇ ਆਏ। ਉਥੇ ਛੋਟੇ ਸਾਹਿਬਜ਼ਾਦ ਨੂੰ ਨਾ ਇੱਕ ਕਮਰਾ ਬਣਿਆ ਹੋਇਆ ਹੈ।
ਅੱਛਾ- ਅੱਛਾ
ਉਥੇ ਵੇਖ ਕੇ ਜਦੋਂ ਉਹਦੇ ਆਪਾਂ ਦਰਸ਼ਨ ਕਰਦੇ ਆ ਨਾ ਤੇ ਮਤਲਬ ਅੱਖਾਂ ਜੋ ਆਪਣੇ ਆਪ ਬੂਝੇ ਆ ਜਾਂਦੀ ਏ ਹੂੰ।
ਅਸੀਂ ਗਏ ਹਾਂ ਮੋਰਿੰਡੇ ਗਏ ਤੁਸੀਂ ਕਦੀ ਮੋਰਿੰਡੇ
ਹਾਂਜੀ- ਹਾਂਜੀ ਬਰੀਡੇ ਮੈਂ ਗਈ ਸੀ ਮੈਂਰੀਜ ਤੋਂ ਪਹਿਲਾਂ ਉਥੇ ਗੁਰਦੁਆਰਾ ਹੈ। ਨਾ ਡਾਕ ਗੁਰਦੁਆਰਾ ਗੁਪਤਸਰ ਸਾਹਿਬ। ਕੋਤਵਾਲੀ ਵੀ ਵੇਖਿਆ ਮਤਲਬ ਛੋਟੇ ਹੁੰਦੇ ਵੇਖਿਆ ਹਨ ਹੁਣ ਤੇ ਨੀ ਮੈਂ ਵਿਆਹ ਤੋਂ ਬਾਅਦ ਵੀ ਮੇਰੇ ਤੋਂ ਜਾਇਆ ਗਿਆ ਹਾਂਜੀ।
ਹੋਰ
ਹੋਰ ਜੀ। ਕਿੱਦਾਂ ਗਰਮੀ ਤੁਹਾਡੇ ਵਾਲੀ ਸਾਈਡ ਤੇ
ਗਰਮੀ ਬਹੁਤ ਜੈਦੀ ਆ।
ਅੱਛਾ ਜੀ ਚਲੋਂ ਠੀਕ ਐ ਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਧੰਨਵਾਦ ਜੀ ਤੁਹਾਡੇ ਓਕੇ ਜੀ ਓਕੇ। ਊਂਂ ਮਾਂ